ਹੈਲੋ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ, ਹੋਰ ਦੱਸੋ ਕੀ ਹਾਲ ਨੇ?
ਹਾਂਜੀ ਮੈਂ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਔ? ਤੁਸੀਂ ਤਾਂ ਫੋਨ ਹੀ ਨੀ ਕਰਦੇ ਹੁਣ,
ਨਹੀਂ ਭੈਣ ਜੀ ਕੀ ਦੱਸਾਂ ਮੈਂ ਤੁਹਾਨੂੰ ਬਿਜ਼ੀ ਬੜਾ ਰਹਿੰਨੀ ਆ ਅੱਜ ਕੱਲ੍ਹ ਤੁਹਾਨੂੰ ਪਤਾ ਤਾਂ ਵੀ ਨਾਲੇ ਮੇਰੇ ਟੀਚਿੰਗ ਦੀ ਜੋਬ ਐ, ਆਪਣਾ ਜੋਬ ਕਰਕੇ ਆਈਦਾ ਐ ਤੇ ਹੁਣ ਆਪਣਾ ਦਸ ਪੰਦਰਾਂ ਦਿਨਾਂ ਦੀ ਛੁੱਟੀਆਂ ਪਾਈਆਂ ਨੇ, ਤੇ ਥੋੜਾ ਫ੍ਰੀ ਜੀ ਹੋਈ ਆ ਬਾਕੀ ਸੋਚਦੀ ਸੀ ਤੁਹਾਨੂੰ ਫੋਨ ਕਰਾਂਗੀ।
ਹਾਂਜੀ ਨਹੀਂ ਜੀ, ਅੱਛਾ ਹਾਂ ਉਹ ਤੇ ਸਮਝ ਰੀ ਐ ਵੈਸੇ ਵੀ ਤੁਹਾਨੂੰ ਤੇ ਵੈਸੇ ਵੀ ਕਾਫ਼ੀ ਟੈਨਸ਼ਨ ਹੁੰਦੀ ਐ ਨਾ ਕਿ ਪਹਿਲੇ ਫੇਰ ਹੁਣ ਪੰਦਰਾਂ ਦਿਨ ਛੁੱਟੀਆਂ ਤੇ ਫਿਰ ਤੁਹਾਨੂੰ ਸਕੂਲ ਆਲਿਆਂ ਨੇ ਬੁਲਾ ਲਿਆ ਨੇ
ਤੇ ਇਹ ਤਾਂ ਹੈ ਈ ਬ ਬੱਚਿਆਂ ਦੀ ਹੋਲੀਡੇ ਹੋਮਵਰਕ ਚੈੱਕ ਕਰਨ ਨੇ ਮੰਗਾ ਕੇ ਕੋਈ ਪੇਟੀਐੱਮ ਜੀ ਰੱਖਣੀ ਐ ਟੈਂਨਸ਼ਨ ਤਾਂ ਨੀ ਭੈਣਜੀ ਇਹ ਵੇਖਿਏ ਆਪਣਾ ਥੋੜ੍ਹਾ ਬਿਜ਼ੀ ਜਾ ਰੇ। ਤਾਂ ਸਗੋਂ, ਟੈਂਨਸ਼ਨ ਘੱਟ ਹੁੰਦੀ ਐ ਫਿਰ ਬਿਜ਼ੀ ਰਹੋ ਨਾ ਜਿੰਨਾ
ਹਾਂਜੀ ਇਹ ਗੱਲ ਤਾਂ ਤੁਸੀਂ ਸਹੀ ਮੈਂ ਆਪ ਸੋਚਦੀ ਮੈਂ ਮੈਂ ਕਿਹਾ ਮੈਂ ਵੀ ਕੁਛ ਸਿੱਖ ਲੈਂਦੀ ਆ। ਤੇ ਆਪਣਾ ਕੰਮ ਸ਼ੁਰੂ ਕਰ ਲੈਂਨੀ ਆ, ਤੇ ਮੈਂ ਹਾਂਜੀ। ਹਾਂਜੀ-ਹਾਂਜੀ ਤੇ ਮੈਂ ਸੁਣਿਆ ਤੁਹਾਡੀ ਜੋ ਸਹੇਲੀ ਹੈਗੀ ਐ। ਤੇ ਉਹ ਬੁਟੀਕ ਦਾ ਸਿਖਾ ਰੀ ਐ ਫੈਸ਼ਨ ਡਿਜਾਇਨਿੰਗ ਸਿਖਾਦੀ ਵੀ
ਤੇ ਹੋਰ ਭੈਣ ਜੀ ਮੈਂ ਤੁਹਾਨੂੰ ਦੱਸਣੀ ਆ ਅੱਜ ਕੱਲ੍ਹ ਤਾਂ ਨਵੀਂ ਨਵੀਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਬੰਦੇ ਨੂੰ ਆਪਣੇ ਪੈਰਾਂ ਤੇ ਸਟੈਂਡ ਹੋਏ ਨਾ ਬੰਦਾ ਤੇ ਕਨਫੀਡੈਂਸ ਵੀ ਆਦਾ।
ਹੂੰ, ਹਾਂਜੀ ਕਿਉਂਕਿ ਕਾਫ਼ੀ ਟੈਮ ਤੇ ਮੈਂ ਵਿਹਲੀ ਹੁੰਦੀ ਹਾਂ ਰੋਟੀ ਰੋਟੀ ਬਣਾ ਕੇ ਉਸ ਤੋਂ ਬਾਅਦ ਮੈਂ ਫਰੀ ਬੈਠੀ ਰਹਿੰਨੀ ਆ। ਤੇ ਮੈਂ ਸੋਚ ਰੀ ਆ ਮੈਂ ਕਿਹਾ ਚੱਲ ਮੈਂ ਵੀ ਕੁਛ ਸਿੱਖ ਲੈਂਦੀ ਆ ਥੋੜ੍ਹਾ ਟਾਈਮ ਲੱਗੇਗਾ ਤੇ ਆਪਣਾ ਕੰਮ ਸ਼ੁਰੂ ਕਿਉਂਕਿ ਮੈਨੂੰ ਬੜਾ ਸ਼ੌਕ ਹੈਗਾ ਕੱਪੜਿਆਂ ਦਾ ਕੱਪੜੇ ਸੀਨ ਦਾ, ਕਢਾਈ ਵਗੈਰਾ ਤਾਂ ਪਰ ਉਹ ਤੁਹਾਡੀ ਸਹੇਲੀ ਕਹਿੰਦੀ ਬੜੀ ਸੋਹਣੀ ਕਢਾਈ ਵਗੈਰਾ ਸਿਖਾਦੀ, ਪੇਂਟਿੰਗ ਵਾਲੇ ਕੱਪੜਿਆਂ ਉੱਤੇ ਬਣਾ ਕੇ।
ਹਾਂਜੀ-ਹਾਂਜੀ ਭੈਨ ਜੀ ਐ ਤੇ ਤੁਸੀਂ ਬੜਾ ਵਦੀਆ ਗੱਲ ਕੀਤੀ ਤੁਸੀਂ ਮੇਰੇ ਨਾਲ ਗੱਲ ਕੀਤਾ ਸ ਸਗੋਂ ਮੈਂ ਕੈਂਨੀ ਆਂ। ਮੈਂ ਨਾ ਆਪਨੀ ਸੇਲੀ ਨੂੰ ਕੈ ਕੇ ਤਿੰਨ ਮੀਨੇ ਦਾ ਕੋਰਸ ਐ ਤੁਆਨੂੰ ਦੱਸ, ਵੀਹ ਪਰਸੈਂਟ ਡਿਸਕੌਂਟ ਵੀ ਦਵਾ ਦਿੰਨੀ ਆਂ।
ਅੱਛਾ ਹਾਂ ਤੇ ਬੋਤ ਵਦੀਆ ਗੱਲ ਆਖੀ ਤਾਂਈ ਤਾਂ ਮੈਂ ਤਾਨੂੰ ਫੋਨ ਕੀਤਾ ਮੈਂ ਕਿਆ ਚਲੋ ਤਾਡੀ ਬੈਸਟ ਫਰੈਂਡ ਹੈਗੀ ਐ ਮੈਂ ਤਾਡੇ ਨਾਲ ਗੱਲ ਕਰਾਂ ਪੈਲੇ
ਨਈ-ਨਈ ਭੈਨ ਜੀ ਜਿਵੇਂ ਮੈਂ ਥੋੜ੍ਹੀ ਸਵਾਰਿਸ਼ ਵਗੈਰਾ ਲਾਂਦਾ ਨਾ ਬੰਦਾ ਤੇ ਆਪਨਾ ਦੱਸ ਵੀਹ ਪਰਸੈਂਟ ਓਫ ਵੀ ਕਰ ਦਿੰਦੀ ਟੋਟਲ ਤੇ ਨਾਲੇ ਮੈਂ ਤਆਨੂੰ ਸਾਰੀ ਨਾ ਪੇਮੈਂਟ ਵਗੈਰਾ ਦੱਸਾਂਗੀ ਤੇ ਵਟਸਐਪ ਕਰਕੇ ਤਹਾਨੂੰ ਪਤਾ ਹੋਨਾ ਏ ਐਡਰੈਸ। ਕਿਸੀ ਦਿਨ ਮੇਰੇ ਘਰ ਆਨਾ ਤੁਸੀਂ ਮੈਂ ਤੁਹਾਨੂੰ ਲੈ ਜਾਵਾਂਗੀ।
ਤੁਹਾਨੂੰ ਨਾਲ ਲੈ ਕੇ ਜਾਵਾਂਗੀ, ਮੈਂ ਸੋਚਦੀ ਓ ਸੀ। ਮੈਂ ਕਿਆ ਤੁਆਨੂੰ ਨਾਲ ਲੈ ਕੇ ਜਾਵਾਂਗੀ ਹੁਨ ਵਦੀਐ ਨਾ ਤੁਸੀਂ ਆਪਨਾ ਬਿਜ਼ੀ ਤੇ ਰੈਂਦੇ ਹੋ ਨਾ ਬੰਦਾ ਆਪਣਾ ਸੈਲਫ ਇੰਨਡੀਪੈਨਡੈਂਟ ਹੈਗਾ ਮੈਂ ਵੀ ਸੋਚਦੀ ਆਂ ਮੈਂ ਕਿਆ ਮੈਂ ਨਾ ਥੋੜੇ ਵਦੀਆ ਚ ਵੈਸੇ ਮੈਨੂੰ ਆਂਦੇ ਤੇ ਹੈਗੇ ਨਾ ਕੱਪੜੇ ਸੀਨੇ ਲੇਕਿਨ ਮੈਨੂੰ ਬੜਾ ਸ਼ੌਕ ਏ ਕਢਾਈ ਜੇੜੀ ਕੱਪੜਿਆਂ ਉੱਤੇ ਕੱਢਦੇ ਨੇ ਨਾ ਪੇਂਟਿੰਗ ਬਨਾ ਕੇ ਫੇਰ ਕੱਪੜੇ ਸਟਿਚ ਕਰਨੇ, ਮੈਂ ਕਿਆ ਮੈਂ ਓ ਸਿੱਖਨੀ ਐ।
ਐ ਤਾਂ ਹੈਈ ਭੈਨ ਜੀ ਅੱਜ-ਕੱਲ ਨਾ ਨਵੀਂ-ਨਵੀਂ ਚੀਜ਼ਾਂ ਚਲੀਆਂ ਦੀਆਂ ਬੰਦਾ ਸਿੱਖ ਕੇ ਤੇ ਆਪਨਾ ਕਮਾਨਾ ਸ਼ੁਰੂ ਹੋਜੇ ਨਾ ਜਦੋਂ ਤੇ ਫੇਰ ਐ ਹੁੰਦਾ ਆਪਨੇ ਖਰਚੇ ਤਾਂ ਆਪੇ ਕੱਢ ਈ ਲੈਂਦਾ ਨਾਲੇ ਤਾਨੂੰ ਪਤਾ ਅੱਜ-ਕੱਲ ਮੈਂਗਾਈ ਕਿੰਨੀ ਹੋ ਗਈ ਏ ਬੰਦਿਆਂ ਤੇ ਵੀ ਬੰਦਾ ਕਿੰਨਾ ਈ ਡਿਪੈਂਡ ਰਏਗਾ ਨਾ।
ਹਾਂਜੀ ਐ ਗੱਲ ਤੇ ਤੁਸੀਂ ਸਈ ਔਰ ਖਰਚਾ ਵੀ ਬਥੇਰਾ ਤਾਨੂੰ ਪਤਾ ਤਾਂ ਫੀਸਾਂ ਕਿੰਨੀਆਂ ਨੇ ਸਾਡੇ ਆਪਨੇ ਬੜੇ ਖਰਚੇ ਹੈਗੇ ਨੇ।
ਏ ਤਾਂ ਹੈਈ ਜਿੱਥੇ ਬੰਦਾ ਥੋੜ੍ਹਾ ਬੋਤਾ ਨਵਾਂ ਕੋਈ ਸਕਿੱਲ ਸਿੱਖ ਕੇ ਆਪਨੇ ਖਰਚੇ ਕੱਢ ਲਏ ਨਾ ਫੇਰ ਥੋੜਾ ਜਾ ਭਾਰ ਜਿਆ ਹਲਕਾ ਲੱਗਨ ਲੱਗ ਜਾਂਦਾ ਐ। ਨਈ ਫੇਰ ਸਾਰਾ ਕੁਛ ਭਾਰਿਕ ਇੱਕੋ ਬੰਦੇ ਤੇ ਪਾ ਦੋ ਘਰ ਵੀ ਓਨੇ ਚਲਾਨੈ ਸਾਰਾ ਕੁਛ ਓਨੇ ਕਰਨਾ ਫੇਰ ਓਨੂੰ ਟੈਨਸ਼ਨ ਜੀ ਵੀ ਰੈਂਦੀ ਐ ਬੰਦੇ ਨੂੰ।
ਹਾਂਜੀ, ਐਹ ਤੇ ਸਈ ਐ ਅੱਜ-ਕੱਲ ਤੇ ਮੈਂ ਸੁਨਦੀ ਵੀ ਸੀ ਏ ਸੋਸ਼ਲ ਮੀਡੀਆ ਮਾਰਕੀਟਿੰਗ ਚੱਲਦੀ ਏ। ਸਕਿੱਲ ਓ ਵੀ ਕੈਂਦੇ ਓਨਲਾਈਨ ਕੋਰਸ ਚਲੇਆ ਐ ਸੋਸ਼ਲ ਮੀਡੀਆ ਤੇ ਪ੍ਰਮੋਸ਼ਨਾਂ ਨੀ ਕਰਦੇ ਜਿਵੇਂ
ਭੈਨ ਜੀ, ਆਪਨਾ ਮੈਂ ਕੈਂਨੀ ਆਂ, ਕੰਪਿਊਟਰ ਕੋਰਸ ਸਿੱਖ ਕੇ ਤੇ ਬੰਦਾ ਲੈਪਟੋਪ ਤੇ ਵੀ ਕਈ ਚੀਜ਼ਾਂ ਅੱਜ-ਕੱਲ ਔਨਲਾਈਨ ਘਰ ਬੈਠੇ-ਬੈਠੇ ਕਮਾ ਲੈਂਦੇ ਨੇ ਆਹ ਤਾਂ।
ਅੋਰ ਸਭ ਤੋਂ ਵੱਡੀ ਗੱਲ ਐ ਤੇ ਮੈਂ ਸੁਨੇਐ ਔਨਲਾਈਨ ਕੋਰਸ ਹੁੰਦੇ ਨੇ ਤੇ ਮੈਂ ਕਿਆ ਚੱਲ ਕਿੱਥੇ ਜਾਨ ਦੀ ਲੋੜ ਈ ਨੀ ਐ ਘਰ ਬੈਠੇ-ਬੈਠੇ ਕੋਰਸ ਕਰ ਲੈਂਦੇ ਸੋਸ਼ਲ ਮੀਡੀਆ ਮਾਰਕੀਟਿੰਗ ਵਾਲਾ।
ਤੇ ਹੋਰ ਆਪਨਾ ਘਰ ਬੈਠੇ-ਬੈਠੇ ਕੋਰਸ ਕਰੋ ਤੇ ਤਾਂ ਘਰ ਬੈਠੇ-ਬੈਠੇ ਕਮਾਈ ਹੋ ਜਾਂਦੀ ਨਾਲ ਦੇ ਨਾਲ ਹੋਰ ਕੀ ਨਾ ਕਿੱਥੇ ਜਾਨ ਦੀ ਲੋੜ ਪੈਂਦੀ ਆਪਨਾ।
ਹਾਂ ਐ ਤੇ ਬੜਾ ਵਦੀਆ ਵਰਕ ਫਰੋਮ ਹੋਮ ਕਿਨੂੰ ਕੈਂਦੇ ਨੇ ਅਸੀਂ ਕਰ ਲੀਏ। ਤੇ ਘਰ ਦਾ ਘਰ ਦਾ ਵੀ ਧਿਆਨ ਰੱਖ ਲੈਂਨੇ ਆਂ ਬੱਚਿਆਂ ਵੱਲ ਵੀ ਧਿਆਨ ਰੱਖ ਲੈਂਨੇ ਆ ਤੇ ਆਪਨਾ
ਐ ਤਾਂ ਹੈਈ ਭੈਨ ਜੀ-ਜੀ ਹਾਂਜੀ। ਸਗੋਂ ਭੈਨ ਜੀ ਮੈਂ ਤਆਨੂੰ ਦੱਸਦੀ ਆਂ ਜੇੜੀ ਮੇਰੀ ਸੇਲੀ ਐ ਨਾ ਬਿਊਟੀਕ ਆਲੀ ਬਿਊਟੀਕ ਦਾ ਤਾਂ ਕੰਮ ਬੜਾ ਸੋਨਾ ਸਿਖਾਂਦੀ ਐ ਨਾਲੇ ਪਾਰਲਰ ਦਾ ਵੀ ਸਿਖਾਂਦੀ ਐ। ਥੋੜਾ ਬੋਤਾ ਤੁਸੀਂ ਸਿੱਖਨਾ ਹੋਈ ਆਪਨਾ ਸਕਿੱਲ ਤਾਂ ਆਪਨਾ ਈ ਹੁੰਦਾ ਬੰਦਾ ਆਪਨਾ ਈ ਮੇਕਅਪ ਕਰ ਲੈਂਦਾ ਬਾਰ ਜਾਨ ਦੀ ਪਾਰਲਰ ਵਿੱਚ ਲੋੜ ਨੀ ਪੈਂਦੀ।
ਨਾ ਮੈਂ ਨਾ ਮੇਕਅਪ ਈ ਸਿੱਖਨਾ ਕਿਓਂਕਿ ਮੈਨੂੰ ਨਾ ਆਂਦਾ ਨੀ ਬਿਲਕੁਲ ਕਿੱਥੇ-ਕਿੱਥੇ ਵਿਆਅ ਤੇ ਜਾਨਾ ਹੁੰਦਾ ਫਿਰ ਇੰਨੇ ਪੈਸੇ ਲੱਗਦੇ ਨੇ ਤਿਆਰ ਹੋਨ ਦੇ, ਕਮ ਸੇ ਕਮ ਆਪਨਾ ਸੈਰ ਮੇਕ ਅਪ ਤੇ ਸਿੱਖ ਲਾਂਗੀ ਨਾ
ਤੇ ਹੋਰ ਮੈਂ ਤਾਂ ਕਹਿੰਦੀ ਹਾਂ ਮੈਂ ਵੀਸਿੱਖਣਾ, ਜੇ ਮੇਕਅੱਪ ਤਾਂ ਆਪਣਾ ਚੱਲਣੇ ਹਾਂ, ਦੋਨੋਂ ਇਕੱਠੇ ਚੱਲਣੇ ਆ ਇਹਦੇ ਕੋਲ ਡਿਸਕਾਊਂਟ ਨਾਲ, ਥੋੜਾ ਜਿਆਦਾ ਜੀ ਦੋ ਬੰਦੇ ਜਾਵਾਂਗੇ ਨਾ, ਤੁਸੀਂ ਦੋ ਕੋਰਸ ਲੈ ਲੈਣਾ, ਮੈਂ ਇੱਕ ਲੈ ਲਾਂਗੀ ਹੋਰ ਕਿ ਅਪਨਾ ਇਕੱਠਾ ਡਿਸਕਾਊਂਟ ਲਵਾ ਕੇ ਆਵਾਂਗੇ ਇੱਕੋ ਵਾਰੀ ਤੇ ਮੈਂ ਕਿਹਨੀ ਆ, ਭੈਣਜੀ ਆਪਣਾ ਜਿੰਨੇ ਸਕੇਲ ਸਿੱਖ ਲਓ ਨਾ, ਉਨੇ ਥੋੜੇ ਨੇ ਅੱਜ- ਕੱਲ ਦੇ ਜਮਾਨੇ ਚ ਅੱਜ-ਕੱਲ ਦੇ ਜਮਾਨੇ ਚ, ਨਾ ਹੁਨਰ ਰੋਣਾ ਬੜਾ ਜਰੂਰੀ ਏ
ਸਹੀ ਏ, ਹਾਂ ਹਾਂਜੀ, ਬੰਦਾ ਆਪਣਾ ਕੰਮ ਤੇ ਕਰ ਸਕਦਾ ਸਹੀ ਗੱਲ ਏ, ਤਿਆਰ
ਉਹ ਲੋਕੀ ਸਮਝਦੇ ਨੇ, ਜਨਾਨੀਆਂ ਘੱਟ ਹੁੰਦੀਆਂ ਘੱਟ ਕਿਉਂ ਸਮਝਣਾ ਹੁਣ ਕਿਸੇ ਨੂੰ, ਸਾਰੇ ਇਕੋ ਜਿਹੇ ਵਧੀਆ ਹੁੰਦੇ ਨੇ ਜਦੋਂ ਅਸੀਂ ਆਪਣਾ ਸਟੈਂਡ, ਆਪੇ ਲੈਣਾ ਸਿੱਖਾਂਗੇ ਨਾ ਫਿਰ ਅਸੀਂ ਐ ਵੇਖੀਏ, ਆਪਣੇ ਅੰਦਰ ਮੋਟੀਵੇਸ਼ਨ ਵੀ ਆਏ ਤਾਂ ਥੋੜਾ ਆਪਣੇ ਅੰਦਰ, ਕੋਨਫੀਡੈਂਸ ਵੀ ਆਏਗਾ ਫਿਰ, ਅਸੀਂ ਅੱਗੇ ਵੀ ਬੜਾ ਕੁਝ ਕਰ ਸਕਦੇ
ਹਾਂਜੀ, ਹੁਣ ਸਾਡੇ ਘਰ ਦੇ ਜਿੰਨੇ ਵੀ ਨੇੜੇ -ਤੇੜੇ ਮੇਰੀ ਸਹੇਰੀਆਂ ਨੇ, ਸਾਰੀਆਂ ਆਪਣੀਆਂ ਜੋਬ ਕਰਦੀਆਂ ਕੋਈ ਸੈਕਟਰ ਚ ਹੈਗੀ ਕੋਈ, ਪੇ ਚਸ ਦੇ ਵਿੱਚ ਹੈਗੀਆਂ ਨੇ ਉਸ ਤੋਂ ਬਾਅਦ, ਅਗਲੀਆਂ ਘਰ ਦੇ ਸੰਭਾਲ ਦੀਆਂ ਨੇ ਬੱਚਿਆਂ ਨੂੰ, ਵੀ ਸੰਭਾਲਦੀਆਂ ਨੇ, ਇੱਕ ਨਾ ਬਾਹਰ ਦੁਨੀਆਂ ਚ ਹਾਂਜੀ, ਉਹ ਨੌਲੇਜਿੰਗ ਵੱਧਦੀ ਬੜੀ ਜਿਆਦਾ
ਤੇ ਹੋਰ, ਬੰਦਾ ਬਾਹਰ ਜਾਏ, ਆਪਣਾ ਕਿਸੇ ਨਾਲ ਰਹੇ ਗੱਲ ਕਰੇ
ਸਹੀ ਗੱਲ ਏ, ਹੁਣ ਤੇ ਮੈਂ ਸੁਣਿਆ, ਇੱਕ ਕੌਮਨੀਕੇਸ਼ਨ ਜਿਸਕੇ ਚੱਲੀਏ, ਲਰਨਿੰਗ ਦੀ, ਵੀ ਜਿਵੇਂ ਕਿ ਬੱਚੇ ਵਿਆਹ ਗਿਆਰਵੀਂ- ਬਾਰਵੀਂ ਕਰ ਲੈਂਦੇ ਨੇ, ਪਰ ਉਹਨਾਂ ਨੂੰ ਸਿਖਾਉਂਦੇ ਨੇ ਕਿ, ਕਿਵੇਂ ਤੁਸੀਂ ਗੱਲ ਇੱਕ ਤੇ ਇੰਗਲਿਸ਼ ਗੱਲ ਕਰਦੇ ਨੇ, ਇੰਗਲਿਸ਼ ਸਪੀਕਿੰਗ ਕੋਰਸ ਹੋ ਗਿਆ, ਇੱਕ ਤੇ ਤੁਸੀਂ ਦੁਜਿਆਂ ਨਾਲ ਗੱਲ ਕਿਵੇਂ ਕਰਨੀ ਏ, ਇਕੋਨਮੀਕੇਸ਼ਨ ਸਕਿਲ ਚੱਲੀਏ ਓ ਤੇ ਏਨੇ -ਏਨੇ ਵੱਡੀ -ਵੱਡੀ ਉਮਰ ਦੇ ਬੰਦਿਆਂ ਨੇ, ਵੀ ਜੁਆਇਨ ਕੀਤੀ ਹੋਈ ਸੀਂ।
ਤੇ ਹੋਰ, ਵੇਖ ਲਓ ਭੈਣਜੀ, ਮੈਂ ਦੱਸ ਨਈ ਤੁਹਾਨੂੰ, ਕੋਈ ਸਿੱਖਣ ਦੀ ਆਪਣਾ ਕੋਈ, ਉਮਰ ਨਹੀਂ ਹੈ ਜਦੋਂ ਮਰਜ਼ੀ, ਬੰਦਾ ਸਿਖ ਸਕਦਾ ਬਸ ਇਹ ਵੇ ਕਿ, ਆਪਣੇ ਅੰਦਰ ਹੋਣਾ ਚਾਹੀਦਾ ਕਿ, ਮੈਂ ਸਿੱਖਣਾ ਕੁਝ
ਸਹੀ ਗ ਸਹੀ ਗੱਲ ਹ ਅੱਜ ਤੇ, ਤੁਹਾਨੂੰ ਪਤਾ ਸਾਡੇ ਸੋਸਾਇਟੀ ਚ ਸਾਰੇ ਬੰਦੇ, ਆਪਣੀ ਕੋਈ ਉਮਰ ਹੀ ਨਹੀਂ ਵੇਖਦੇ ਸਾਰੇ ਆਪਣਾ, ਨਵਾਂ -ਨਵਾਂ ਸਕੇਲ ਸਿੱਖੀ ਜਾ ਰਹੇ ਨੇ
ਤੇ ਸਾਰਿਆਂ ਨੂੰ ਏਹੀਓ ਰਹਿੰਦਾ ਕਿ, ਆਪਣੇ ਖਰਚੇ ਕੱਢ ਲਈਏ, ਬਸ ਕਿਸੀ ਤਰੀਕੇ ਕਿਉਂਕਿ, ਮਹਿੰਗਾਈ ਬੜੀ ਏ,
ਬੜੀ ਜਿਆਦਾ ਪਰ ਇਹ ਕੰਮ ਮੈਨੂੰ ਬੜਾ ਵਧੀਆ ਲੱਗਦਾ, ਜਿਹਦਾ ਜੇ ਉਹ ਇੰਟਰਸਟ ਹੈ ਸਿੱਖ ਲਓ ਤੇ ਘਰ ਬੈਠੇ -ਬੈਠੇ ਕੰਮ ਵੀ ਹੋ ਸਕਦਾ, ਅੱਜ-ਕੱਲ ਤੇ ਬੱਚੇ ਗਿਆਰਾ -ਬਾਰਾਂ ਪੜ ਕੇ, ਆਪਣੇ ਕਾਲਜ ਦਾ ਖਰਚਾ ਨਵੀਂ- ਨਵੀਂ ਸਕੀਲ ਸਿੱਖ ਲੈਂਦੇ ਨੇ ਤੇ, ਵਰਕ ਫਰੋਮ ਹੋਮ ਕਰਦੇ ਨੇ
ਤੇ ਹੋਰ, ਆਪਣਾ ਪਾਰਟ ਟਾਈਮ ਜੋਬ ਵੀ, ਕਰ ਲੈਂਦੇ ਨਾਲੇ ਪੜ੍ਹਾਈਆਂ ਵੀ ਕਰ ਲੈਂਦੇ ਜੇ, ਅੱਜ -ਕੱਲ ਦੇ ਬੱਚੇ ਬੜੇ ਤੇਜ਼ ਨੇ ਨਾ ਹਲੇ ਮੈਂ ਤੁਹਾਨੂੰ ਦੱਸਣੀ ਆ, ਹੁਣ ਸਾਡਾ ਟਾਈਮ ਵੀ ਆ ਗਿਆ ਸਾਨੂੰ ਥੋੜਾ, ਤੇਜ਼ ਬਣਨਾ ਪਏਗਾ ਤੇ ਹੋਰ ਕੀ ਨਹੀਂ
ਹ ਉ ਤੇ ਹੀ ਏ, ਅਸੀਂ ਵੀ ਆਪਣੇ ਬੱਚਿਆਂ ਨਾਲ ਮੋਡਰਨ ਬਣਨਾ ਪਏਗਾ, ਕਿ ਤਾਂ ਹੀ ਦੇਣਾ
ਹਾਂਜੀ
ਹੈਲੋ
ਹਾਂਜੀ ਭੈਣ ਜੀ ਹਾਂਜੀ ਬੋਲੋ
ਜੀ ਹਾਂਜੀ ਮੈਂ ਇਥੇ ਖੁਦ ਸੋਚਦੀ ਮੈਂ ਮੇਰੇ ਬੱਚੇ ਦੀ ਦੱਸਵੀਂ ਹੋ ਜੇ ਤੇ ਮੈਂ ਇਹਨੂੰ ਇੰਗਲਿਸ਼ ਸਪੀਕਿੰਗ ਤੇ ਕਰਵਾਣਾ। ਇੰਗਲਿਸ਼ ਸਪੀਕਿੰਗ ਕੋਰਸ ਕਰਵਾ ਦਾਂਗੀ ਇਹਨੂੰ ਨਾਲ ਵੈਸੇ ਤਾਂ ਸਕੂਲਾਂ 'ਚ ਵਧੀਆ ਸਿਖਾਂਦੇ ਨੇ ਅੰਗਰੇਜੀ ਪਰ ਮੈਨੂੰ ਇਹ ਹ ਕਿ ਮੈਂ ਕੋਰਸ ਵੀ ਕਰਵਾ ਦਾ ਨਾਲ ਦੇ ਨਾਲ
ਇਹ ਤਾ ਹੈ ਈ। ਭੈਣਜੀ ਆਪਣਾ ਨਾ ਕੋਰਸ ਇਪਰੂਵ ਹੋਏਗੀ ਤੇ ਆਪਣਾ ਵੋਕੈਬਲਰੀ ਵੀ ਵਧੇਗੀ ਨਾ। ਐ ਤਾ ਹੈ ਹੀ ਭੈ ਭੈਣ ਜੀ ਨਾਲੇ ਆਪਣਾ ਨਾ ਕੋਰਸ ਦਾ ਆਪਣਾ ਇੱਕ ਸਰਟੀਫਿਕੇਟ ਵੀ ਮਿਲ ਜਾਂਦਾ ਬੱਚੇ ਨੂੰ ਤੇ ਥੋੜ੍ਹਾ ਉਹਦਾ ਕੋਨਫੀਡੈਂਸ ਹੋਰ ਵੱਧਦਾ
ਹਾਂਜੀ ਇਹ ਗੱਲ ਤੇ ਹੈ ਮੈਂ
ਨਾਲੇ ਪਤਾ ਕੀ ਗੱਲ ਭੈਣ ਜੀ ਬੱਚਾ ਕਿੱਥੇ ਬਾਰ ਨਿਕਲੇਗਾ ਨਾ ਅਤੇ ਉਹਦੇ ਵਾਸਤੇ ਤੇ ਹੋਰ ਵੀ ਬੜੇ ਓਪਸ਼ਨ ਖੁੱਲਣਗੇ ਉਹਨੂੰ ਪਤਾ ਲੱਗੇਗਾ। ਇਹ ਚੀਜ਼ ਵੀ ਇਹ ਚੀਜ਼ ਵੀ ਮੈਂ ਸਿੱਖ ਸਕਣਾ ਬਾਰ ਕਿੱਥੇ ਨਿਕਲੇ ਤੇ ਉਹਨੂੰ ਪਤਾ ਲੱਗੇਗਾ ਨਾ।
ਫਿਰ ਇਹ ਨਾ ਚਾਰ ਬੰਦਿਆਂ 'ਚ ਗੱਲ ਕਰਨ ਦਾ ਵੀ ਕੋਂਨਫੀਡੈਂਸ ਆਂਦਾ ਅੱਜ ਬਿਲਕੁਲ ਤੁਹਾਨੂੰ ਪਤਾ ਹੈ ਅੰਗਰੇਜ਼ੀ ਚਾਹੇ ਤਾਂ ਸਾਰੀ ਲੈਂਗੁਏਜ ਬੜੀ ਜ਼ਰੂਰੀ ਹੈ ਨਈ ਕਿ ਅੰਗਰੇਜ਼ ਬੜੀ ਜ਼ਰੂਰੀ ਹੋ ਗਈ ਤੁਸੀਂ ਜਿਥੇ ਵੀ ਜਾਣਾ ਬਸ ਇੰਗਲਿਸ਼ ਆਣੀ ਚਾਹੀਦੀ ਹੈ ਤੁਹਾਨੂੰ
ਇਹ ਤਾਂ ਹੈ ਹੀ ਭੈਣ ਜੀ ਆਪਣਾ ਇੰਗਲਿਸ਼ ਹੋ ਗਈ ਪੰਜਾਬੀ ਵੀ ਬੜੀ ਜ਼ਰੂਰੀ ਪੰਜਾਬ ਸਾਈਡ ਚਲੇ ਜੋ ਪੰਜਾਬੀ ਚੱਲਦੀ ਹੈ ਜਾਦਾਤਰ
ਤੇ ਹੈ ਹੀ ਏ ਹੁਣ ਮੈਂ ਜੇੜੇ ਸਕੂਲ 'ਚ ਆਪਣੇ ਬੱਚੇ ਬੱਚਿਆਂ ਨੂੰ ਪੜ੍ਹਾਂਦੀ ਹਾਂ ਉੱਥੇ ਤੇ ਪੰਜਾਬੀ ਲਵਾਈ ਹੋਈ ਹੈ ਵੈਸੇ ਤਾਂ ਉਹਨਾ ਕੋ ਉਪਸ਼ਨ ਹੁੰਦਾ ਪੰਜਾਬੀ ਸੰਸਕ੍ਰਿਤ ਤੇ ਸੰਸਕ੍ਰਿਤ ਵੀ ਪੜ੍ਹੀ ਸੀ ਆਂਦੀ ਹੈ ਥੋੜ੍ਹੀ ਬਹੁਤ ਲੇਕਿਨ ਓ ਨੂੰ ਪੰਜਾਬੀ ਵੀ ਆਂਦੀ ਹੈ ਪੂਰੀ ਲਿਖਣੀ ਪੜਨੀ ਸੁਣਣੀ
ਇਹ ਤਾਂ ਹੈ ਹੀ ਭੈਣ ਜੀ ਅੱਜ ਕੱਲ ਤਾਂ ਸਾਰੇ ਲੈਂਗੁਏਜਾਂ ਦਾ ਨਾ ਸਾਰੀ ਭਾਸ਼ਾਵਾਂ ਦਾ ਆਪਣਾ ਇੱਕ ਦਰਜਾ ਵੇ ਜੇੜੀ ਭਾਸ਼ਾ ਤੁਸੀ ਪੜ੍ਹ ਲਓ ਉਹੀਓ ਘੱਟ ਏ ਜਿੰਨੇ ਸਕਿੱਲ ਕਰ ਲੋ ਬਸ ਉਹੀਓ ਘੱਟ ਨੇ ਬੰਦਾ ਅੱਗੇ ਤੋਂ ਅੱਗੇ ਆਪਣੀ ਸਕਿੱਲ ਵਧਾਈ ਜੇ ਜੇ ਤੇ ਵੇਖੋ ਆਪਣੀ ਵੀ ਤਾਂ ਅਪਗ੍ਰਡ ਅਪਗ੍ਰੇਡ ਆਪਣੇ ਆਪ ਨੂੰ ਵੀ ਤਾਂ ਕਰਨਾ ਹੀ ਪੈਂਦਾ ਜਿਵੇਂ ਅਸੀਂ
ਜੀ ਬਿਲਕੁਲ-ਬਿਲਕੁਲ ਹਾਂਜੀ ਇਹ ਗੱਲ ਤਾਂ ਤੁਸੀਂ ਬਿਲਕੁਲ ਸਈ ਆ ਅੱਜ ਕੱਲ ਤੇ ਬੱਚਿਆਂ ਨੂੰ ਇੰਟਰਸਟ ਹੀ ਬੜਾ ਹੈ ਉਹ ਤੇ ਚਾਹੁੰਦੇ ਨੇ ਅਸੀਂ ਹਰ ਨਵੀਂ ਇਹ ਲੈਂਗੁਏਜ ਸਿੱਖੀਏ ਇਹ ਪਤਾ ਨੀ ਕੇੜੀ ਲੈਂਗੁਏਜ ਹੈਗੀ ਸੀ ਫਰਾਂਸ 'ਚ ਪਤਾ ਨੀ ਫ ਦਾ ਨਾਮ ਵੀ ਲੈਣਾ ਨੀ ਆਂਦਾ ਤੇ ਬੱਚੇ ਕੈਂਦੇ ਓ ਵੀ ਸਿੱਖਣੀ ਹੈ ਮੈਂ ਇਹਨੂੰ ਫ ਦਸ ਲੈਂਗੁਏਜ ਆ ਜਾਏਗੀ ਮੈਂ ਕਿਆ ਅੱਛਾ
ਮੈਂ ਆਪ ਦੱਸਨੀ ਤੁਹਾਨੂੰ ਅੱਜ ਕੱਲ੍ਹ ਫਰੈਂਚ ਬੜੀ ਚੱਲ ਦੀ ਇਹੀਉ ਕੈਂਦੇ ਸੀ ਨਾ ਤੁਸੀਂ ਤੇ ਹੋਰ ਮੈਂ ਆਪ ਸਿੱਖ ਦੇਖੀ ਹੋਈ ਜੇ ਥੋੜੀ-ਥੋੜ੍ਹੀ ਪਤਾ ਨਈ ਕੀ ਕੈਂਦੇ ਨੇ ਹੈਲੋੋ ਨੂੰ ਵੀ ਕੁਛ ਅਜੀਬ ਬੋਲਦੇ ਨੇ ਹੁਣ ਤਾਂ ਬੜਾ ਟੈਮ ਹੋ ਗਿਆ ਸਿੱਖਿਆ ਤੇ ਫੋਨ 'ਚ ਹੀ ਸਿੱਖੀ ਸੀ ਜੇ ਇੱਕ ਐਪ ਹੁੰਦਾ ਜੇ ਆਪਣਾ ਫਰੀ ਵਿੱਚ ਸਿੱਖਲੋ ਚਾਹੇ ਤੁਸੀਂ
ਅੱਛਾ ਤੁਸੀਂ ਸਿੱਖ
ਤੇ ਹੋਰ ਥੋੜ੍ਹੀ ਬੋਤੀ ਸਿੱਖੀ ਸੀ ਮੈਂ ਆਪਣਾ ਆਪਣਾ ਇਹਨੂੰ ਸ਼ੀ ਨੂੰ ਕੈਂਦੇ ਨੇ ਐਲੀ ਤੇ ਆਪਣਾ ਇਹਨੂੰ ਹੈਲੋ ਨੂੰ ਮਨਜ਼ੂਰ ਕਰਕੇ ਬੁਲਾ ਦੇ ਨੇ ਕੁਛ ਹੁਣ ਤਾਂ ਬੜਾ ਟੈਮ ਹੋ ਗਿਆ ਮੈਨੂੰ ਸਿੱਖਿਆ ਥੋੜੀ-ਥੋੜ੍ਹੀ ਯਾਦ ਏ ਜਦ ਕੀ
ਅੱਛਾ ਇਹ ਤਾਂ ਤੁਸੀਂ ਬੜਾ ਵਧੀਆ ਕੀਤਾ ਤੁਸੀਂ ਤੇ ਆਪਣੇ ਆਪ ਨੂੰ ਬੜਾ ਹੀ ਅਪਗ੍ਰੇਡ ਕਰ ਲਿਆ।
ਭੈਣ ਜੀ ਮੈਂ ਦੱਸਣੀ ਆਂ ਤੁਆਡੇ ਮੁੰਡੇ ਆਸਤੇ ਵੀ ਉਹ ਐਪ ਭੇਜਾਂਗੀ ਉਹਨਾਂ ਚਾ
ਹਾਂਜੀ ਮੈਨੂੰ ਵਟਸਅਪ ਤੇ ਭੇਜਣਾ ਹਾਂਜੀ ਹੁਣੇ ਨਾ ਸ਼ੁਰੂ ਕਰੇਗਾ ਤਾਂ ਈ ਦਿੱਕਤ ਠੀਕ ਔਂ, ਔਰ ਕੀ?
ਤੇ ਹੋਰ ਘਰ ਬਹਿ ਕੇ ਬੰਦਾ ਸਿੱਖ ਲੈਂਦਾ ਚਲੋ ਭੈਣ ਜੀ ਚੰਗਾ ਫਿਰ।
ਤੁਸੀਂ ਮੈਨੂੰ ਜ਼ਰੂਰ ਵਟਸਅੱਪ ਕਰਨਾ। ਤੇ ਮੈਂ ਆਵਾਂਗੀ, ਹਾਂਜੀ ਤੇ ਮੈਂ ਆਵਾਂਗੀ ਤੇ ਮੇਰੇ ਨਾਲ ਚੱਲਣਾ ਜ਼ਰੂਰ ਆਪਣੀ ਸਹੇਲੀ ਦੇ ਉੱਥੇ ਮੈਨੂੰ ਕਾਊਂਂਟ ਦਵਾ ਦੇਣਾ ਬੱਸ।
ਹਾਂਜੀ ਭੈਣਜੀ ਜੀ ਜ਼ਰੂਰ ਚੰਗਾ ਸਤਿ ਸ੍ਰੀ ਅਕਾਲ।
ਹਾਂਜੀ, ਚੰਗਾ ਸਤਿ ਸ੍ਰੀ ਅਕਾਲ।